ਸਤਿ ਸ਼੍ਰੀ ਅਕਾਲ ਜੀ।
ਜਾਨ ਇੱਕ ਦਮ ਵਧੀਆ
ਹਾਂਜੀ ਅਹ ਅੱਜ ਆਪਾਂ ਕਿਸ ਮੁੱਦੇ ਤੇ ਗੱਲ ਕਰੀਏ।
ਕਿਸੇ ਮੁੱਦੇ ਦਾ ਨਾ ਕਰੋ, ਇੱਦਾਂ ਹੀ ਗੱਲ ਕਰਦੇ ਰਹੋ ਟਾਈਮ ਪੂਰਾ ਹੋ ਜਾਏਗਾ।
ਨਹੀਂ ਗੱਲ ਨਹੀਂ ਹੈ ਕੋਈ ਨਾ ਕੋਈ। ਵਜਾ ਹੋਣੀ ਚਾਹੀਦੀ ਹੈ, ਮੁਦਾ ਟੋਪਿਕ ਇੱਕ ਹੋਣਾ ਚਾਹੀਦਾ ਨਾ ਜਿਸ ਤੇ ਅਸੀਂ ਗੱਲ ਕਰਨੀ ਹੈ ਅਸੀਂ ਦਸ ਮਿੰਟ ਹੁਣ ਅਸੀਂ ਆਪਣੀ ਠੀਕ ਹੈ ਨਾ ਆਪਾਂ ਗੱਲ ਕਰਦੇ ਹਾਂ ਵਾਤਾਵਰਨ ਦੇ ਬਾਰੇ ਚ ਠੀਕ ਹੈ ਨਾ
ਕਾਹਦੀ
ਆਪਾਂ ਗੱਲ ਕਰਦੇ ਹਾਂ ਵਾ ਵਾਤਾਵਰਨ ਦੇ ਬਾਰੇ ਚ ਵਾਤਾਵਰਨ ਹਾਂਜੀ ਵਾਤਾਵਰਨ ਸਮਝਦੇ ਹੋ ਨਾ
ਆ ਹਮ
ਹਾਂਜੀ ਹਾਂ ਤਾਂ ਅੱਜ ਦਾ ਜਿਹੜਾ ਵਾਤਾਵਰਨ ਹੈ ਉਸ ਬਾਰੇ ਚ ਗੱਲ ਕਰਦੇ ਹਾਂ। ਠੀਕ ਹ ਜੀ।
ਉਹਦੇ ਤੋਂ ਹਾਂਜੀ ਹਾਂਜੀ
ਜਿਵੇਂ ਅੱਜ ਦਾ ਅੱਜ ਦਾ ਸਮਾਂ ਚੱਲ ਰਿਹਾ ਹੈ ਗਾ ਹਨਾ। ਵਾਤਾਵਰਨ ਹੈ ਟੈਕਨੋਲੋਜੀ ਬਹੁਤ ਜਿਆਦਾ ਆ ਗਈ ਹਨਾ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਅ ਜ਼ਿਆਦਾਤਰ ਮਸ਼ੀਨਾਂ ਤੇ ਡਿਪੈਂਡ ਹੋ ਗਏ ਹਨਾ ਜਿੱਦਾਂ ਕਿ ਅੱਜ ਟਾਈਮ ਹਨਾ ਲੋਕ ਅਹ ਹੱਥ ਨਾਲ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਹਨਾ ਵਹੀਕਲ ਹੋ ਗਏ ਪਹਿਲਾਂ ਦੇ ਸਮੇਂ ਦੇ ਜਿੱਦਾਂ ਪੈਦਲ ਚੱਲਦੇ ਸੀ ਹਨਾ ਵਾਹਨ ਹੋ ਗਏ ਹਨਾ। ਮੁੱਦੇ ਤੇ ਕੋਈ ਟੋਪਿਕ ਅ ਗੱਲ ਆਪਾਂ ਕਰ ਸਕਦੇ ਹਾਂ।
ਹਾਂ ਜੋ ਚੀਜ਼ ਪਹਿਲਾਂ ਨਹੀਂ ਚੱਲ ਰਹੀਆਂ ਸੀ ਓ ਚਲ ਰਹੀਆਂ ਨੇ।
ਹਾਂਜੀ ਜਿੱਦਾਂ ਵਾਤਾਵਰਨ ਨੂੰ ਲੈ ਕੇ ਹਨਾ ਅੱਜ ਕੱਲ੍ਹ ਜਿਵੇਂ ਹਵਾ ਵੀ ਬੜੀ ਪ੍ਰਦੂਸ਼ਿਤ ਹੈ ਹਨਾ। ਹਵਾ ਪ੍ਰਦੂਸ਼ਿਤ ਹੋਣ ਦੀ ਵਜ੍ਹਾ ਜਿੱਦਾਂ ਅੱਜ ਕੱਲ ਮਤਲਬ ਵਾਹਨ ਜ਼ਿਆਦਾ ਹੋਗੇ ਹਾਂਜੀ ਪਹਿਲਾਂ ਦਾ ਜਿਹੜਾ ਸਮਾਂ ਸੀਗਾ। ਤਾਂ ਲੋਕ ਜਿਆਦਾਤਰ ਪੈਦਲ ਚਲਦੇ ਸੀ ਜਾਂ ਸਾਈਕਲ ਹੁੰਦੇ ਸੀਗੇ ਹਨਾ ਜੀ। ਤਾਂ ਅੱਜ ਕੱਲ ਹਰ ਘਰ ਦੇ ਵਿੱਚ ਵਾਹਨ ਆ ਠੀਕ ਹੈ। ਜਿੰਨੀ ਅਬਾਦੀ ਵਧੀ ਹੈ ਉਸ ਹਿਸਾਬ ਨਾਲ ਲੋਕਾਂ ਅਹ ਲੋ ਅ ਜਿਹੜੇ ਅੱਜ ਕੱਲ ਲੋਕ ਨੇ ਠੀਕ ਹੈ ਨਾ ਉਹਨਾਂ ਦੇ ਵਾਹਨ ਵੀ ਜਿੱਦਾਂ ਵਧੇ ਨੇ ਤਾਂ ਜਿਸ ਤਰ੍ਹਾਂ ਵੀ ਉਹ ਕੋਈ ਵੀ ਕਾਰ ਕੁਛ ਵੀ ਲਾ ਲੋੋ ਜਾਂ ਜਿੱਦਾਂ ਕਾਰ ਹੋ ਗਿਆ ਟਰੱਕ ਹੋ ਗਿਆ ਕੁਛ ਵੀ ਤਾਂ ਪੈਟਰੋਲ ਨਾਲ ਚੱਲਦੀਆਂ ਨੇ ਚੀਜ਼ਾਂ ਤਾਂ ਔਨਾਂ ਦਾ ਜੜਾ ਧੂਆਂ ਨਿਕਲਦਾ ਹਨਾ, ਤਾਂ ਔਨਾਂ ਦੇ ਨਾਲ ਹਵਾ ਜੇੜੀ ਹੈ ਅਪਣੀ, ਔਹ ਪ੍ਰਦੂਸ਼ਿਤ ਹੁੰਦੀ ਹੈ। ਤਾਂ ਔ ਹਵਾ ਜੋ, ਜੋ ਔ ਗੈਸ ਨਿਕਲਦੀ ਹੈ ਔਨਾਂ ਦੇ ਵਿੱਚੋਂ, ਉਦੇ ਆਪਾਂ ਸਾਂ ਲੈਂਦੇ ਆ, ਤਾਂ ਉਸ ਚੀਜ਼ ਨਾਲ ਵੀ ਕਈ ਹਾਂਜੀ-ਹਾਂਜੀ ਤਾਂ ਔਹ ਚੀਜ਼ ਨਾਲ ਵੀ ਬੜੀ, ਅ ਹਵਾ ਦੇ ਵਿੱਚ, ਮਤਲਬ ਕਿ, ਅ ਅਪਾਂ ਕੈ ਸਕਦੇ ਹਾਂ
ਹਾਂ-ਹਾਂ, ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਜਿਸ ਤਰਾ ਨਾ, ਤਾਂ ਅੱਜ ਦੀ ਜੇੜੀ ਅਹ ਨ ਅੱਜ ਦਾ ਜਿਹੜਾ ਸਮਾਂ ਹੈ ਨਾ ਲੋਕ ਨੇ ਇਹ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਕਈ ਕਈ ਤਰੀਕਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਜਿਸ ਤਰ੍ਹਾਂ ਹਨਾ।
ਸਾਹ ਲੈਣ ਦੀ ਦਿੱਕਤ ਆਉਂਦੀ ਹੁੰਦੀ ਇਹਦੇ ਵਿੱਚ
ਹਮ ਤਾਂ ਵਾਤਾਵਰਨ ਜਿੱਦਾਂ ਲੋਕ ਅੱਗ ਲਗਾ ਦਿੰਦੇ ਆ ਹਨਾ।
ਹਮ
ਕਾਰਨ ਵੀ ਜਿਹੜਾ ਧੂੰਆਂ ਨਿਕਲਦਾ ਉਹਦੇ ਨਾਲ ਵੀ ਕਾਫ਼ੀ ਅਹ ਜ਼ਿਆਦਾ ਅਹ ਪ੍ਰਦੂਸ਼ਿਤ ਹੁੰਦਾ। ਵਾਤਾਵਰਨ ਹਨਾ ਤਾਂ ਜਿਸ ਤਰ੍ਹਾਂ ਕਿ
ਇਹੋ ਜਿਹੇ ਜਾਮ ਵਿੱਚ ਫਸ ਜਾਓ ਜਾਮ ਵਿੱਚ ਧੂੰਆਂ ਕਿੰਨਾ ਹੁੰਦਾ। ਤੁਹਾਨੂੰ ਸਾਹ ਲੈਣ ਦੀ ਦਿੱਕਤ ਹੋ ਜਾਏਗੀ ਇਦਾਂ ਵੀ ਹੀਟਿੰਗ ਦੀ ਵਜਾਹ ਨਾਲ ਹਮ
ਹੈਲੋ
ਹਾਂਜੀ-ਹਾਂਜੀ-ਹਾਂਜੀ, ਬੋਲੋ-ਬੋਲੋ।
ਹਾਂ, ਸਹੀ ਗੱਲ ਆ ਜਿੱਦਾਂ ਵੀ ਜਾਮ ਦੀ, ਜਾਮ ਦੇ ਵਿੱਚ ਰੁਕ ਜੋ, ਤਾਂ ਉੱਥੇ ਵੀ ਬੜੀ ਪ੍ਰੋਬਲਮ ਆਉਂਦੀ ਆ ਹਨਾ, ਜਿੱਦਾਂ ਕਿ ਸਾਫ਼-ਸਫ਼ਾਈ ਨੂੰ ਲੈ ਕੇ ਹਨਾ। ਵੀ, ਹੁਣ ਆਪਾਂ ਆਪਣੇ-ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਠੀਕ ਹੈ ਨਾ? ਆਪਣੇ ਦੇਸ਼ ਦੇ ਵਿੱਚ ਜੇੜੀ ਸਾਫ਼-ਸਫ਼ਾਈ ਆ ਹਨਾ, ਨਈ ਹੁੰਦੀ। ਲੋਕ ਜਿੱਥੇ ਕਿਤੇ ਵੀ ਕੂੜਾ ਸਿੱਟ ਦਿੰਦੇ ਆ, ਢੇਰ ਲਗਾ ਦਿੰਦੇ ਆ, ਹਨਾ? ਜਿਵੇਂ ਕਿ ਮਹਲਿਆਂ ਦੇ ਵਿੱਚ ਵੀ, ਆਪਾਂ ਦੇਖਦੇ ਆਂ, ਪਿੰਡਾਂ ਦੇ ਵਿੱਚ ਖ਼ਾਸ ਕਰਕੇ ਬੱਚਿਆਂ ਦੇ ਡਾਇਪਰ ਇਦਾਂ ਸਿੱਟੇ ਹੁੰਦੇ ਆ, ਹਨਾ? ਕੁੱਤੇ ਆ ਕੇ ਖਲਾਰ ਦਿੰਦੇ ਆ, ਜਿੱਦਾਂ ਕਿ ਹਨਾ, ਤਾਂ ਉਹ ਚੀਜ਼ਾਂ ਜਿਹੜੀਆਂ ਨੇ, ਹਰ ਇੱਕ ਚੀਜ਼ ਨੂੰ ਲੈ ਕੇ ਆਪਾਂ ਇੱਕ ਗੱਲ ਬਾਰੇ ਨੀ ਜਿਵੇਂ ਕੂੜਾ ਸੁੱਟਦੇ ਰਹਿੰਦੇ ਆ, ਗੰਦਗੀ ਫੈਲਾਂਦੇ ਰਹਿੰਦੇ ਆ ਹਨਾ, ਇੱਕ ਨਿਯਮ ਹੋਣੇ ਚਾਹੀਦੇ ਆ, ਕਿ ਜਿਹਦੇ ਕਰ
ਲੇਕਿਨ ਨਿਯਮ ਦੇ ਏਤੇ ਬਣੇਗੇ ਈ ਨੀ ਨਾ, ਕਿਉਂਕਿ ਜੋ ਨਿਯਮ ਬਲਾ ਰੇ, ਔਹੀ ਨਿਯਮ ਤੋੜ ਦਿੰਦੇ।
ਹਾਂਜੀ-ਹਾਂਜੀ, ਬਿਲਕੁਲ, ਇਹ ਸਾਡੇ ਜਿਹੜੇ ਉੱਪਰ ਦੇ ਨੇ, ਜੀ ਜ ਜਿਹੜੀ ਅਸੀਂ ਲੋਕਾਂ ਨੇ ਸਰਕਾਰ ਬਣਾਈ ਏ, ਇਹ ਉਹਨਾਂ ਨੂੰ ਚਾਹੀਦੇ। ਕਿ ਨਿਯਮ ਬਣਾਉਣ। ਠੀਕ ਆ ਨਾ, ਅਗਰ ਕੋਈ ਨਿਯਮ ਤੋੜਦਾ ਤਾਂ ਉਹਦੇ ਤੇ ਫਾਈਨ ਕਰਨ। ਇਹ ਚੀਜ਼ਾਂ ਸਾਡੇ ਦੇਸ਼ ਦੇ ਵਿੱਚ
ਐ ਦੇਖੋ, ਗੌਰਮੈਂਟ ਨਿਯਮ ਬਨਾਲੇ, ਜੋ ਮਰਜੀ ਬਨਾਲੇ, ਜਿੰਨੀ ਆਮ ਪਬਲਿਕ ਆਪਣੇ ਆਪ ਕੰਟਰੋਲ ਨੀ ਕਰੇਗੀ ਨਾ, ਤੇ ਐ ਨਿਯਮ ਤਰੇ ਦੇ ਤਰੇ ਰੈ ਜੇਂਗੇ, ਠੀਕ ਏ ਨਾ, ਐ ਮੇਨ ਅਪਣੀ ਪਬਲਿਕ ਦੇ ਉੱਪਰ ਹੈ ਠੀਕ ਹੈ ਨਾ, ਪਬਲਿਕ ਜਿਥੇ ਬੈਂਦੀ ਏ, ੳਥੇ ਸੁਟ ਦਿੰਦੀ ਏ। ਪਬਲਿਕ ਨੂੰ ਖੁਦ ਨੂੰ ਕੋਮਨ ਸੈਂਸ ਹੋਣੀ ਚਾਹੀਦੀ ਕਿ ਅਸੀਂ ਉਹ ਕੁੜੇ ਨੂੰ ਡਸਬਿਨ ਪਾ ਦੀਏ, ਲੇਕਿਨ ਅਸੀਂ ਡਸਟਬਿਨ ਪਾਉਂਦੇ ਨੀ।
ਹਾਂਜੀ-ਹਾਂਜੀ, ਹੁਣ ਦੇਖੋ ਕਈ ਵਾਰ ਅਪਾਂ ਬੱਸ ਸਟੈਂਡ ਤੇ ਜਾਂਨੇ ਆ ਹਨਾ? ਥਾਂ-ਥਾਂ ਤੇ ਉਹ ਗੰਦ ਗੰਦ ਥੁੱਕਿਆ ਹੁੰਦਾ ਲੋਕਾਂ ਨੇ ਖਾ-ਖਾ ਕੇ ਗੁਟਕਾ ਵਗੈਰਾ ਹਨਾ? ਜਿਹੜੇ ਬਾਹਰ ਦੇ ਆਏ ਹੋਏ ਨੇ, ਪ੍ਰਵਾਸੀ, ਉਹਨਾਂ ਨੇ ਜ਼ਿਆਦਾ ਗੰਦ ਪਾਇਆ ਹੋਇਆ ਹਨਾ। ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਆ, ਸਾਡੇ ਵਰਗੇ ਆਮ ਲੋਕਾਂ ਤੇ ਵੀ ਹੁੰਦਾ।
ਹਨਾ ਜੀ। ਹੁਣ ਮੰਨ ਲੋ ਕੀ ਆਪਣੇ-ਆਪਣੇ ਦੇਸਾਂ ਨੂੰ ਛੱਡ ਦੋ ਆਪਣੇ ਨੂੰ ਛੱਡ ਕੇ ਅਗਰ ਆਪਾਂ ਬਾਹਰਲੀਆਂ ਕੰਟਰੀਆਂ ਦੀ ਗੱਲ ਕਰਦੇ ਆਂ। ਤਾਂ ਉੱਥੇ ਕਿੰਨੀ ਸਾਫ਼-ਸਫ਼ਾਈ ਹੁੰਦੀ ਏ, ਕਿੰਨਾ ਵਧੀਆ ਵਾਤਾਵਰਨ ਹੁੰਦਾ ਹਨਾ। ਬੀ ਇੱਕ ਚੀਜ਼ ਦਾ ਆਪਣੇ ਜਿਹੜੇ ਇੰਡੀਆ ਏ, ਆਪਣਾ ਇੱਧਰ ਜਿਹੜਾ ਭਾਰਤ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਸਰਕਾਰ ਹੈ, ਉਹ ਕੋਈ ਨਿਯਮ ਨਹੀਂ ਬਣਾਉਂਦੀ ਹਨਾ। ਜਿਹਦੇ ਕਰਕੇ ਹੀ ਇਹ ਬਿਮਾਰੀਆਂ ਫੈਲਦੀਆਂ ਨੇ ਹਨਾ। ਐਨੇ ਜ਼ਿਆਦਾ ਹੁਣ ਜਿਹੜੇ ਬੰਦੇ ਲੋਕ ਅਮੀਰ ਹੁੰਦੇ ਨੇ ਹਨਾ। ਉਹਨਾਂ ਕੋਲ ਪੈਸਾ ਹੁੰਦਾ ਏ ਓਹ ਤਾਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾ ਲੰਦੇ ਐ। ਉਹ ਪੈਸੇ ਪੱਖੋ ਮਜ਼ਬੂਤ ਹੁੰਦੇ ਨੇ, ਉਹ ਕਿਸੇ ਵੀ ਵਧੀਆ ਤੋਂ ਵਧੀਆ ਹੋਸਪਿਟਲ ਵਿੱਚ, ਹਸਪਤਾਲ ਚ ਜਾ ਕੇ ਅਪਣਾ ਇਲਾਜ ਕਰਾ ਸਕਦੇ ਜਿਹੜੇ ਇਹਦਾ ਜ਼ਿਆਦਾਤਰ ਅਸਰ ਹੁੰਦਾ ਆਮ ਜਨਤਾ ਨੂੰ।
ਮੇਨ ਨਾ, ਮੇਨ ਐ ਵੀ ਤੇ ਹੈ ਨਾ ਕਿ ਆਮ ਤੁਸੀਂ ਸਮਝੋ ਗੌਰਮੈਂਟ ਰੂਲ ਮਨਾਏ ਨਾ ਮਨਾਏ। ਰੂਲ ਨਹੀਂ ਚੱਲੇ, ਜਦੋਂ ਤੱਕ ਆਪ ਅਸੀਂ ਖੁਦ ਸਮਾਰਟ ਨੀ ਬਣਾਂਗੇ, ਠੀਕ ਏ ਨਾ? ਅਸੀਂ ਖੁਦ ਜਦ ਤੱਕ ਅਸੀਂ ਖੁਦ ਸਮਾਰਟ ਨੀ ਬਣਾਂਗੇ, ਦੁਨੀਆ ਪਬਲੀ ਐ ਗੌਰਮੈਂਟ ਦੇ ਹੱਥ ਵਿੱਚ ਕੁਛ ਨੀ ਐ। ਠੀਕ ਏ, ਐ ਸਭ ਕੁਛ ਅਪਣੀ ਆਮ ਪਬਲਿਕ ਦੇ ਹੱਥ ਵਿੱਚ ਏ। ਕਿ ਜਿੱਥੇ ਅਸੀਂ ਰਹਿ ਰਹੇ ਆ, ਉੱਥੇ ਗੰਦਗੀ ਨਾ ਕਰੀਏ।
ਹਾਂਜੀ, ਇਹਦਾ ਸਭ ਤੋਂ ਬੜਾ ਕਾਰਨ ਅਨਪੜ੍ਹਤਾ ਵੀ ਆ।
ਠੀਕ ਏ ਨਾ, ਯੇ ਅਪਣੀ ਅਪਣੀ ਖੁਦ ਦੀ ਮੈਂਡੀਟੀ ਚੇਂਜ ਕਰੋਗੇ ਨਾ, ਤਾਂ ਸਾਮਣੇ ਵਾਲੇ ਦੀ ਮੈਂਡਿਟੀ ਖੁਦ ਹੀ ਚੇਜ ਹੋ ਜਾਏਗੀ।
ਹਾਂਜੀ। ਏਦਾ ਸਭ ਤੋਂ ਬੜਾ ਕਾਰਨ ਅਨਪੜ੍ਹਤਾ ਵੀ ਆਪਾਂ ਕੈ ਸਕਦੇ ਆਂ, ਬੇਰੁਜ਼ਗਾਰੀ ਵੀ ਕੈ ਸ ਸਕਦੇ ਆਂ ਹਨਾ। ਕਿਉਂਕਿ, ਜਦੋਂ ਲੋਕ ਪੈਲਾਂ ਤਾਂ, ਅੱਜ ਅੱਜ-ਕੱਲ੍ਹ ਦੇ ਸਮੇਂ ਚ ਤਾਂ ਚਲੋ ਲੋਕ ਹਨਾ ਅਪਣੇ ਬੱਚਿਆਂ ਨੂੰ ਸਭ ਨੂੰ ਪੜ੍ਹੋਦੇ ਹੁੰਦੇ ਆ ਹਨਾ। ਪੈਲਾਂ ਨਹੀਂ ਪੜ੍ਹਾਈਆਂ ਹੈਗੀਆਂ ਤਾਂ, ਓਸ ਤਰੀਕੇ ਨਾਲ ਔਨਾਂ ਦਾ ਜੇੜਾ ਦਿਮਾਗ ਆ ਨਹੀਂ ਸੀ ਮਤਲਬ ਕਿ ਹਰ ਅਕ ਚੀਜ਼ ਨੂੰ ਲੈ ਕੇ ਵੀ ਕੰਮ ਕਰਦਾ। ਵੀ ਸਾਨੂੰ ਏਦਾਂ ਏਦਾਂ ਏਦਾਂ ਦਾ ਕਰਨਾ ਚਾਈਦਾ ਹਨਾ, ਤਾਂ ਹੁਣ ਅਪਾਂ ਬਾਹਰਲੀ ਕੰਟਰੀਆਂ ਦੇਸ਼ਾਂ ਨੂੰ ਲੈ ਕੇ ਦੇਖਦੇ ਆ, ਹਰ ਇੱਕ ਬੰਦਾ ਵੈਲ ਐਜੂਕੇਟਡ ਆ ਹਨਾ। ਤਾਂ ਔਸ ਹਿਸਾਬ ਨਾਲ ਓਹ ਬੰਦੇ ਔ ਜੋ ਬਚਪਨ ਤੋਂ ਈ ਛੋਟੇ ਬੱਚੇ ਹੁੰਦ ਦੇ ਨੂੰ ਈ ਔਸ ਸਾਬ ਨਾਲ ਪਾਲਿਆ ਜਾਂਦੈ, ਕਿ ਅੱਗੇ ਜ ਹਾਂਜੀ।
ਤੇ ਐ ਨਾ ਬਾਹਰ ਦੀ ਕੰਟਰੀ, ਜੋ ਆਪ ਆਪ ਕੈ ਰੇ ਹੋ ਇ ਗੋਲ ਬਾਹਰ ਦੀ ਕੰਟਰੀ ਸਾਫ ਐ, ਲੇਕਿਨ ਬਾਰ ਦੀ ਕੰਟਰੀ ਦੀ ਜੋ ਗੌਰਮੈਂਟ ਹੁੰਦੀ ਏ ਓਹ ਬਾਰ ਦੇ ਆਮ ਪਬਲਿਕ ਤੇ ਹੱਥ ਵਿਚ ਹੁੰਦੀ ਏ, ਆਮ ਪਬਲਿਕ ਨੂੰ ਪੂਰਾ ਔਪਸ਼ਨ ਮਿਲਦੈ ਕਿ ਓਹ ਗੌਰਮਿਂਟ ਨੂੰ ਇੱਕ ਦਿਨ ਵਿੱਚ ਗਿਰਾ ਵੀ ਸਕਦੀ ਏ, ਇੱਕ ਮਿੰਟ ਉਠਾ ਦਿੱਤੇ, ਲੇਕਿ ਇੱਥੇ ਉਲਟੈ। ਥੇ ਜੋ ਗੌਰਮੇਂਟ ਏਨਾ ਗੌਰਮੇਂਟ ਖੁਦ ਅਪਣੇ ਹੱਥ ਵਿੱਚ ਐ। ਮਤਲਬ ਆਮ ਪਬਲਿਕ ਦੇ ਹੱਥ ਚ ਨੀ ਹੈਗੀ। ਜਦੋ, ਗੌਰਮੇਂਟ ਅਪਣੇ ਆਪ ਪਬਲਿਕ ਦੇ ਹਥੇ ਚ ਆ ਜੇਗੀ ਨਾ ਤ ਸਾਰੇ ਕੰਮ ਅਪਣੇ ਆਪ ਹੋਣੇ ਚਾਲੂ ਹੋ ਜਾਏਗੇ।
ਹਾਂਜੀ।
ਥੇ ਦੀ ਗੌਰਮੇਂਟ ਇੱਕ ਸਾਲ ਵਾਸਤੇ ਬਣਦੀ ਏ, ਠੀਕ ਏ। ਏਥੇ ਗੌਰਮੇਂਟ ਬਣਦੀ ਏ ਪਾੰਜ ਸਾਲ ਵਾਸਤੇ, ਲੇਕਿ ਓਹ ਪਾੰਜ ਸਾਲ ਜੋ ਬੰਨਦੀ ਏ ਨਾ ਤੁਹਾਨੂੰ ਪਤੈ ਕਿ ਗੇ ਗੌਰਮੇਂਟ ਕਿੰਨਾ ਪੈਸਾ ਖਰਚ ਕਰਦੀ ਏ, ਚਾਰ ਇਲੈਕਸਨ ਹੁੰਦੇ ਨੇ। ਪ੍ਰਧਾਨੀ ਦੇ, ਜਿਲਾ ਪੰਚਾਇਤ। ਠੀਕ ਏ, ਔਰ ਮੁੱਖਯ ਮੰਤਰੀ ਦੇ ਔਰ ਪ੍ਰਧਾਨ ਮੰਤਰੀ ਦੇ ਚਾਰ ਇਲੈਕਸ਼ਨ ਹੁੰਦੇਣ। ਚਾਰ ਇਲੈਸ਼ਨ ਤੁਹਾਨੂੰ ਪਤੈ, ਕਿੰਨੀ ਗੌਰਮੇਟ ਪੈਸਾ ਖਰਚ ਕਰਦੀ ਏ।
ਹਾਂਜੀ।
ਇੰਨਾ ਪੈਸਾ ਖਰਚ ਕਰਦੀ ਏ ਕਿ ਪੂਰੇ ਸਾਲ ਦੋ ਘੱਟੋ-ਘੱਟ ਦੋ ਤੋ ਤੇਨ ਸਾਲ ਤੱਕ ਗੌਰਮੇਂਟ ਉਸ ਪੈਸੇ ਨੂੰ ਪੂਰੇ ਇੰਡੀਆ ਨੂੰ ਖਵਾ ਸਕਦੀ ਐ।
ਹਾਂਜੀ।
ਬਾਰ ਦੀ ਦੇਸ਼ਾ ਵਿਚ ਐਸਾ ਨਹੀਂ ਏ।
ਹਾਂਜੀ, ਐਧਰ ਜੇੜੇ ਸਾਡਾ ਏ ਨਾ ਏਥੇ ਜੈਦਾਤਰ ਤਾਨਾਸ਼ਾਹੀ ਵੀ ਏ। ਜਿਸ ਤਰ੍ਹਾਂ ਆਪਾਂ ਕੈਦੇ ਨਾ ਰਿਸ਼ਵਤ ਖੋਰੀ ਵੱਧ ਆ।
ਉਂ।
ਰਿਸ਼ਵਤਖੋਰੀ ਆਪਾਂ ਵੱਧ ਮਾਣ
ਠੀਕ ਪਹਿਲਾਂ ਰਿਸ਼ਵਤ ਚੱਲਦੀ ਸੀ ਸੌ ਰੁਪਏ ਦੀ। ਹੁਣ ਰਿਸ਼ਵਤ ਸਿੱਧੀ ਚੱਲਦੀ ਹੈ। ਪੰਜ ਸੌ ਸੀ ਦੋ ਹਜ਼ਾਰ ਦੀ। ਜਦੋਂ ਤੋਂ ਹਜ਼ਾਰ ਦਾ ਨੋਟ ਬੰਦ ਹੋਇਆ।
ਹਮ ਹਾਂ, ਮੈਂ ਤੁਸੀਂ ਇਹ ਗੱਲ ਤਾਂ ਛੱਡ ਦੋ ਕਿ ਹਜ਼ਾਰ, ਦੋ ਹਜ਼ਾਰ ਦੀ ਹੀ ਰਿਸ਼ਵਤ ਚਲਦੀ। ਬਟ ਚਲਦੀ
ਠੀਕ ਏ, ਹੁਣ ਸਿੱਦਾ ਏ ਲਕੇ ਹੁਣ ਨਹੀਂ, ਕੈਨੇ ਕਾ ਸੈਨਸ ਐ ਏ, ਕਿ ਪੈਲਾਂ ਤੁਸੀਂ ਤੁਹਾਡੀ ਬਾਈਕ ਪਕੜੀ ਜਾਂਦੀ ਹੀ ਨਾ ਤੇ ਤੁਸੀਂ ਸੌ ਰੁਪਏ ਦੇ ਕੇ ਛੁਡਾ ਸਕਦੇ ਸੀ। ਹੁਣ, ਸਿੱਧਾ ਪੁਲਿਸ ਆਲਾ ਐ ਕੈੰਦਾ ਏ ਕਿ ਪੰਜ ਸੌ ਦਾ ਨੋਟ ਦੇ।
ਹਾਂਜੀ।
ਔਤ ਸੈਂਸ ਔਰ ਮਤਲਬ ਇਹਹੀ ਹੋਹੀ ਹੈ ਕਿ ਭਈ ਯ ਦੋ ਹਜ਼ਾਰ ਪੰਜ ਸੌ ਨੋਟ ਦੋ ਨਿਊ ਵਾਲਾ ਹੈ ਕਰੰਸੀ, ਜੋ ਨਿਊ ਆਈ ਹੈ ਉਸ ਕਰੰਸੀ ਦਾ ਰਿਸ਼ਵਤ ਜ਼ਿਆਦਾ ਹੋਈ ਹੈ। ਇਸ ਗੌਰਮੈਂਟ ਵਿੱਚ।
ਹਾਂਜੀ।
ਹੈ, ਇਸ ਗੌਰਮਿੰਟ ਵਿਚ ਰਿਸ਼ਵਤ ਜ਼ਿਆਦਾ ਹੋਈ ਹੈ। ਸਭ ਤੋਂ ਜ਼ਿਆਦਾ। ਠੀਕ ਨਾ ਉਹ ਜੋ ਵਜ਼ਨ ਸੀ ਨਾ ਇਸ ਵਕਤ ਦਾ ਉਹ ਜ਼ਿਆਦਾ ਹੋ ਗਿਆ। ਲੇਕਿਨ ਇਹ ਗਵੌਰਰਮੈਂਟ ਕਹਿ ਰਹੀ ਕਿ ਰਿਸ਼ਵਤ ਘੱਟ ਵਕਤ ਜਾ ਰਹੀ ਹੈ ਲੇਕਿਨ ਘੱਟ ਨਹੀਂ ਜਾ ਰਹੀ ਪੈਸੇ ਦੀ ਕੀਮਤ ਵਧ ਗਈ, ਪੈਸਾ ਜ਼ਿਆਦਾ ਜਾ ਰਿਹਾ।
ਹਾਂਜੀ।
ਬਹੁਤ, ਬੁਰੇ ਕੰਡੀਸ਼ਨ ਨੇ ਔਰ ਮੈਂ ਕ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੈ ਇਸਦੀ ਔਰ ਇਹ ਗੌਰਮੈਂਟ ਇਹਓ ਰਹੀ ਪਹਿਲ ਲਈ ਕਿ ਪੁੱਖ ਮੰਗੀ ਬਹੁਤ ਆ ਜਾਣੀ ਆ।
ਉਹ ਤਾਂ ਹੈ ਹੀ ਹੈਗੀ ਪਹਿਲਾਂ ਹੀ ਹੈਗੀ ਆ।
ਹਾਂ ਚੋਰੀ ਢਕੇਤੀ ਹੋਣੀ-ਹੋਣੀ ਹੈ ਬਹੁਤ।
ਉਹ ਤਾਂ ਹੋ ਹੀ ਰਹੀ ਹੈ ਸ਼ਰੇਆਮ ਹੀ ਹੋ ਰਹੀ ਹੈ।
ਹਾਂ, ਠੀਕ ਏ ਨਾ ਉਹਦਾ ਰੀ ਉਹਦਾ ਰੀਜਨ ਵੀ ਇਹੀਓ ਈ ਐ ਕਿ ਭਾਈ ਮੰਗਹਾਈ। ਠੀਕ ਹੈ ਨਾ ਮਹਿੰਗਾਈ ਹੋ ਰਹੀ ਹੈ, ਮੇਰੀ ਸੈਲਰੀ ਅਠਾਰਾਂ ਹਜ਼ਾਰ ਰੁਪਇਆ। ਠੀਕ ਹੈ, ਪਲੱਸ ਕਮਿਸ਼ਨ ਕਮਿਸ਼ਨ ਲਾ ਕੇ ਮੈਨੂੰ ਕਹਿੰਦੇ ਨੇ ਏ ਟਵੰਟੀ-ਫਾਈਵ ਟਵੰਟੀ ਏਟ ਤੱਕ, ਠੀਕ ਹੈ। ਪਹਿਲਾਂ ਮੇਰੀ ਸੈਲਰੀ ਸੀ ਦਸ ਹਜ਼ਾਰ ਰੁਪਏ। ਠੀਕ ਹੈ। ਦਸ ਹਜ਼ਾਰ ਸੈਲੀ ਸੀ ਤੇ ਮੈਂ ਮਹੀਨੇ ਵਿੱਚ ਕਮਾ ਕੇ ਲੈ ਕੇ ਆਦਾ ਸੀ ਪੰਜੀ ਹਜ਼ਾਰ ਰੁਪਏ।
ਹਾਂਜੀ।
ਹਾਂ, ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਹਦੀ ਗਵੌਰਮੈਂਟ ਵਿੱਚ ਮੇਰੀ ਸੈਲੀਰੀ ਤਾਂ ਵੱਧਦੀ ਹੈ।